ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਓ, ਮੇਰੀ ਆਵਾਜ਼ ਕਲੀਅਰ ਆ ਰੀ, ਪਿੱਛੋਂ ਦੀ ਆਵਾਜ਼ ਤੇ ਨੀ ਆ ਰੀ ਮੇਰੇ।
ਨਈ ਨਈ ਬਿਲਕੁਲ ਸਾਫ਼ ਆਵਾਜ਼ ਆ ਰਹੀ ਹੈ ਆਵਦੀ।
ਹਾਂਜੀ -ਹਾਂਜੀ ਹੋਰ ਸਤਿ ਸ੍ਰੀ ਅਕਾਲ ਜੀ ਹੋਰ ਸਭ ਵਧੀਆ ਜੀ।
ਹਾਂਜੀ ਤੁਸੀਂ ਸੁਣਾਓ।
ਹਾਂਜੀ ਬੋਤ ਵਧੀਆ ਜੀ ਬੋਤ ਵਧੀਆ। ਹੋਰ ਲੰਚ ਦਾ ਟਾਈਮ ਹੋ ਰਿਆ। ਤੁਸੀਂ ਕੀ ਬਣਾਇਆ ਘਰੇ?
ਹਾਂਜੀ ਅੱਜ ਤੇ ਅਸੀਂ ਰਾਤ ਦਾ ਈ ਸਮਾਨ ਨਿਪਟਾਇਆ।
ਅੱਛਾ-ਅੱਛਾ, ਠੀਕ ਐ, ਠੀਕ ਐ ਤੇ ਕੀ ਬਣਾਇਆ ਸੀਗਾ?
ਅਸੀਂ ਬਨਾਏ ਸੀ ਆਲੂ ਵਤਾਊ।
ਅੱਛਾ ਜੀ, ਬਹੁਤ ਵਧੀਆ ਜੀ ਬਹੁਤ ਵਧੀਆ ਜੀ। ਜੀ-ਜੀ, ਔਰ ਅਸੀਂ ਮੇਰੀ ਮੰਮੀ ਜੀ ਨੇ ਕੜੀ ਚਾਵਲ ਬਨਾਏ ਸੀਗੇ। ਹਾਂਜੀ, ਹਾਜੀ। ਹੋਰ ਦੱਸੋ ਜੀ, ਗਰਮੀਆਂ ਦੀ ਛੁੱਟੀਆਂ ਖ਼ਤਮ ਹੋ ਗਈਆਂ ਨੇ ਤੇ ਫੇਰ ਬੱਚੇ ਵਗੈਰਾ ਤੁਆਡੇ ਸਕੂਲ ਜਾ ਰੇ ਨੇ?
ਹਾਂਜੀ ਬੱਚੇ ਸਕੂਲ ਜਾ ਰੇ ਨੇ, ਪੜ੍ਹਾਈ ਸ਼ੁਰੂ ਹੋ ਚੁੱਕੀ ਐ। ਔਰ ਕੀ ਹਾਈ ਸਕੂਲ ਐ ਬੱਚੇ ਦਾ ਤੇ ਏਸ ਕਰਕੇ ਥੋੜ੍ਹਾ ਜਾਦਾ ਓਨੂੰ ਪੜ੍ਹਾਈ ਦੇ ਉੱਤੇ- ਪੜ੍ਹਾਈ ਦੇ ਉੱਤੇ ਜਾਦਾ ਧਿਆਨ ਏ ਜਰਾ।
ਅੱਛਾ-ਅੱਛਾ, ਬੋਤ ਵਧੀਆ ਜੀ ਬੋਤ‌ ਵਧੀਆ, ਜੀ ਹੋਰ ਜੀ-ਜੀ ਹੁਨ ਹੋਰ ਪੇਪਰ ਵੀ ਸ਼ੁਰੂ ਹੋਣ ਵਾਲੇ ਹੋਣਗੇ, ਡੇਟਸ਼ੀਟ ਆ ਗੀ ਬੱਚਿਆਂ ਦੀ। ਜੀ।
ਹਾਂਜੀ ਹਾਲੇ ਬੋਡ ਦੇ ਖੈਰ, ਬੋਡ ਦੀ ਤੇ ਨਈ ਆਈ ਐ।
ਅੱਛਾ।
ਹਾਂਜੀ-ਹਾਂਜੀ, ਹਲੇ ਬੋਡ ਦੀ ਨਈ ਆਈ ਐ ਤੇ ਫਿਰ ਵੀ ਵੈਸੇ ਸਕੂਲ ਜਾ ਰਿਆ ਅਗਰ ਕੋਈ ਹੋਰ ਸਕੂਲ ਦੀ ਕੋਈ ਹੋਏਗਾ ਤੇ ਓ ਆਪੇ ਪਤਾ ਲੱਗ ਜਾਏਗਾ ਫੇਰ ਏਨਾਂ ਨੂੰ ਬੱਚਿਆਂ ਨੂੰ।
ਜੀ-ਜੀ।
ਹੋਰ ਦੱਸੋ, ਐ ਦੱਸੋ ਤੁਆਡੇ ਤਰਫ ਮੌਸਮ ਕੈਸਾ ਐ?
ਹਾਂਜੀ-ਹਾਂਜੀ ਮੌਸਮ ਦੇਖੋ ਤੁਆਨੂੰ ਅਗਰ ਸੱਚੀ ਦੱਸਾਂ ਤੇ ਅ ਇੱਕ ਹਫ਼ਤਾ ਬੜਾ ਠੰਡਾ ਰਿਆ, ਠੀਕ ਐ ਜੀ ਬਾਰਿਸ਼ ਆਈ ਐ। ਨੇ ਬਾਦਲ ਕਾਫ਼ੀ ਕਰਾਊਡਲੀ ਮੌਸਮ ਹੈਗਾ ਸੀ, ਵਧੀਆ ਨੀਂਦ ਆਂਦੀ ਸੀ। ਠੰਡਾ-ਠੰਡਾ ਮੌਸਮ ਸੀ ਠੀਕ ਐ ਜੀ। ਕਿ ਰਿਲੈਕਸ ਮਹਿਸੂਸ ਹੁੰਦਾ ਸੀ ਪਰ ਹੁਨ ਦੇਖੋ ਅੱਜ ਔਰ ਕੱਲ ਬੜੀ ਭਿਅੰਕਰ ਗਰਮੀ ਪੈ ਰਹੀ ਐ ਸਾਡੇ ਏਧਰ ਬੜੀ ਭਯੰਕਰ ਗਰਮੀ। ਇਵੇਂ ਲੱਗ ਰਿਹਾ, ਇਵੇਂ ਲੱਗ ਰਿਹਾ ਜਿਵੇਂ ਬਾਰਿਸ਼ ਇਵੇਂ ਲੱਗ ਰਿਹਾ ਜਿਵੇਂ ਕਦੀ ਬਾਰਿਸ਼ ਹੋਈ ਨੀ ਇੱਕ ਮਹੀਨੇ ਤੋਂ।
ਹਾਂਜੀ-ਹਾਂਜੀ, ਏਥੇ ਵੀ ਇੰਜੇ ਹੋ ਰਿਹਾ ਬਾਰਿਸ਼ ਸੀ ਪਰਸੋਂ ਵੀ ਸੀ ਬਾਰਿਸ਼। ਕਦੀ ਬੱਦਲ ਹਲਕਾ ਹੋ ਜਾਂਦਾ ਐ, ਕਦੀ ਧੁੱਪ ਆ ਜਾਂਦੀ ਐ, ਇਸ ਤਰ੍ਹਾਂ ਹੀ ਹੋ ਰਿਹਾ। ਔਰ ਐ ਵਰਸਾਤ ਬਰਸਾਤਾਂ ਦਾ ਮੌਸਮ ਹੈ ਵੈਸੇ ਵੀ ਤੇ ਥੋੜਾ ਧਿਆਨ ਦੇਨਾ ਚਾਈਦਾ ਅਪਨੇ ਆਸ ਪਾਸ ਸਫ਼ਾਈ ਦਾ, ਪਾਨੀ ਵਗ਼ੈਰਾ ਕੱਠਾ ਨਾ ਹੋਵੇ, ਕੂੜਾ ਵਗੈਰਾ ਅਸੀਂ ਆਸ ਪਾਸ ਨਾ ਸੁੱਟੀਏ ਤੇ ਨਾ ਕਿਸੇ ਨੂੰ ਸੁੱਟਣ ਦਈਏ। ਹਨਾ ਜ ਜਿੱਦ ਤੱਕ ਹੋ ਸਕੇ ਅਸੀਂ ਇਹ ਜੋ ਵੀ ਅਪਨਾ ਖਾਣਾ ਏ, ਓ ਨੂੰ ਢੱਕ ਕੇ ਰੱਖੀਏ ਔਰ ਬਨਾਨ ਤੋਂ ਪਹਿਲੇ ਅੱਛੀ ਤਰ੍ਹਾਂ ਹੱਥ ਸਾਫ਼ ਕਰੀਏ, ਖਾਨ ਤੋਂ ਪਹਿਲਾਂ ਵੀ ਹੱਥ ਸਾਫ਼ ਕਰੀਏ, ਪਾਨੀ ਪੀਨ ਵਾਲੇ ਪਾਨੀ ਨੂੰ ਢੱਕ ਕੇ ਰੱਖਣਾ ਚਾਈਦਾ ਐ।
ਹੂੰ।
ਹਨਾ ਔਰ ਪੂਰੀ ਬਾਜੂ ਦੇ ਕੱਪੜੇ ਅੱਜ-ਕੱਲ ਅੱਖੀਆਂ ਮੱਛਰ ਬਹੁਤ ਪਰੇਸ਼ਾਨ ਕਰਦੇ ਨੇ ਬਰਸਾਤ ਦੇ ਮੌਸਮ ਵਿੱਚ।
ਬਿਲਕੁਲ, ਜੀ, ਹਾਂਜੀ ਤੇ ਫਿਰ ਇਹ ਪਿੱਛੇ ਪਿੱਛੇ ਜਦੋਂ ਬਾਰਿਸ਼ ਆ ਰਹੀ ਸੀ ਤੇ ਫਿਰ ਜਦੋਂ ਬਾਰਿਸ਼ ਰੁਕੀ। ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਮਤਲਬ ਕਿ ਜੰਗਲਾਂ ਤੋਂ ਇਹ ਜ਼ਮੀਨਾਂ ਤੋਂ ਛੋਟੇ ਛੋਟੇ ਕੀੜੇ ਵਗੈਰਾ ਬਾਹਰ ਨਿਕਲ ਉਹਨਾਂ ਦੀ ਬਿੱਲਾਂ ਚ ਉਹਨਾਂ ਦੀ ਬਿੱਲਾਂ ਚ ਪਾਣੀ ਚਲਾ ਜਾਂਦਾ ਹੈ। ਤੇ ਕਾਫ਼ੀ ਕੀੜੇ ਕੂੜੇ ਨਿਕਲ ਗਏ ਸੀ। ਮੱਛਰ ਵਗੈਰਾ ਰਾਤੀ ਇਤਨੇ ਹੁੰਦੇ ਨੇ ਬੜੇ ਜ਼ਿਆਦਾ ਹੁੰਦੇ ਨੇ ਬਹੁਤ ਜ਼ਿਆਦਾ। ਤੁਸੀਂ ਸਵੇਰੇ ਛੱਤ ਤੇ ਨਹੀਂ ਸੌ ਸਕਦਾ। ਠੀਕ ਹੈ ਜੇ, ਬੰਦਾ ਛੱਤ ਤੇ ਨੀ ਸੌਂ ਸਕਦਾ। ਠੀਕ ਹੈ ਜੀ। ਕਮਰੇ 'ਚ ਬ ਮੱਛਰਦਾਣੀ ਲਗਾਓ ਫਲਾਣਾ ਟਿਮਕਾਣਾ ਕਰੋ। ਤੁਸੀਂ ਵੀ ਕਰਦੇ ਹੋ ਇਹ ਸਭ
ਹਾਂਜੀ ਕਰਨਾ ਪੈਂਦਾ ਹੈ ਕਿਉਂਕਿ ਅਮ ਸਾਡੇ ਘਰ ਜੋ ਛੋਟਾ ਸਾਡਾ ਬੇਟਾ ਨਾ ਉਹ ਨਹੀਂ ਸੋ ਪਾਉਂਦਾ ਅਗਰ ਉਹਨੂੰ ਇੱਕ ਵੀ ਮੱਛਰ ਦਿਖ ਜਾਏਗਾ ਜਾਂ ਕੋਈ ਅ ਨਿੱਕੇ ਨਿੱਕੇ ਪਰਾਂ ਵਾਲਾ ਕੋਈ ਵੀ ਮੱਛਰ ਦਿਖ ਜਾਏਗਾ ਉੜਦਾ ਹੋਇਆ ਉਹ ਨਹੀਂ ਸੋਏਗਾ ਨਾ ਸੋਣ ਦੇਵੇਗਾ।
ਅੱਛਾ ਠੀਕ ਹੈ।
ਹ
ਠੀਕ ਹੈ ਤੇ ਫਿਰ ਤੁਸੀਂ ਇਹ ਜੋ ਮੱਛਰਦਾਣੀ ਹੈਗੀ ਇਹ ਬਿਜਲੀ ਵਾਲੀ ਹੈਗੀ ਜਾਂ ਫਿਰ ਤੁਹਾਡੇ ਕੋਲ ਮੱਛਰ ਮਤਲਬ ਕਿ ਪੂਰੀ ਉਹ ਹੈਗੀ ਢੱਕਣ ਵਾਲੀ ਹੈਗੀ ਹੈ
ਜੀ ਸਾਡੇ ਕੋਲ ਸਿੰਪਲ ਵਾਲੀ ਹੈ ਏਦਾਂ ਹੀ ਢੱਕਣ ਵਾਲੀ।
ਹਾਂ ਅੱਛਾ ਠੀਕ ਹੈ, ਓਕੇ ਵਧੀਆ ਜੀ ਵਧੀਆ।
ਬੇਟਾ ਨਹੀਂ ਸੋ ਪਾਉਂਦਾ ਫਿਰ ਉਹ ਸੌਣ ਵੀ ਨਹੀਂ ਦਿੰਦਾ। ਫਿਰ ਲੇਟ ਸੋਏ ਗਾ ਸਵੇਰੇ ਸਕੂਲ ਦੀ ਦਿੱਕਤ ਹੁੰਦੀ ਹੈ ਫਿਰ ਸਾਨੂੰ ਵੀ ਦਿੱਕਤ ਹੁੰਦੀ ਹੈ ਅਗਰ ਅਸੀਂ ਲੇਟ ਸੋਵਾਗੇ ਤਾਂ ਲੇਟ ਠਾਂਗੇ
ਜੀ ਜੀ ਜੀ ਜੀ
ਪਹਿਲੇ ਹੀ ਸ਼ਾਮ ਵੇਲੇ ਹੀ ਮੱਛਰਦਾਨ ਲਗਾ ਕੇ ਰੱਖ ਦਿੰਦੇ ਹਾਂ ਉਹਦੇ ਵਾਸਤੇ ਉਹਦੇ ਚ ਹੀ ਬੈਠਾ ਰਹਿੰਦਾ
ਜੀ ਵਧੀਆ ਜੀ ਜੀ
ਕਿਉਂਕਿ ਮੌਸਮ ਬਰਸਾਤ ਦਾ ਹੈ ਨਾ ਇਸ ਕਰਕੇ ਮੱਛਰਦਾਨੀ ਚਲ ਕੇ ਆਉਣ ਗਈ ਬਾਹਰ ਮੱਛਰ ਨੇ ਉਹ ਪਤਾ ਨੀ ਕਈ ਤਰ੍ਹਾਂ ਤਰ੍ਹਾਂ ਦੇ ਕੀਟਾਣੂ ਨੇ, ਪਤਾ ਨਹੀਂ ਲੱਗਦਾ ਇਸੇ ਕਰਕੇ। ਕਹਿੰਦੇ ਨੇ ਵੀ ਜਿੱਦਾਂ ਤੱਕ ਹੋ ਸਕੇ ਆਪਣੇ ਖਾਣੇ ਨੂੰ ਇਹ ਚੀਜ਼ਾਂ ਨੂੰ ਟਢੱਕ ਕੇ ਰੱਖੋ ਸਾਫ਼ ਸਫ਼ਾਈ ਦਾ ਬਹੁਤ ਧਿਆਨ ਰੱਖੋ। ਖਾਣੇ ਨੂੰ ਮਤਲਬ ਜ਼ਿਆਦਾ ਤੋਂ ਜ਼ਿਆਦਾ ਉਤਨਾ ਹੀ ਬਣਾਓ ਜਿਤਨਾ ਕਿ ਤੁਸੀਂ ਖਾ ਸਕੋ। ਫ੍ਰੀਜ਼ਰ ਵਗੈਰਾ ਸਟੋਰ ਨਾ ਕਰੋ, ੱੱਕਿਉਂਕਿ ਬਰਸਾਤਾਂ ਨੇ ਉਹੀ ਚੀਜ਼ਾਂ ਸਾਨੂੰ ਨੁਕਸਾਨ ਦੇ ਜਾਂਦੀਆਂ ਨੇ।
ਜੀ, ਜੀ, ਸਹੀ ਕਹਿੰਦੇ ਹੋ।
ਹਨਾ ਇਸ ਕਰਕੇ ਥੋੜ੍ਹਾ ਬਹੁਤ ਧਿਆਨ ਦੇਣਾ ਪਏਗਾ ਸਾਨੂੰ ਆਪਣੀ ਖਾਣਾ ਬਣਾਉਣ ਤੋਂ ਪਹਿਲੇ ਹੱਥ ਵੀ ਸਾਫ਼ ਚੰਗੀ ਤਰ੍ਹਾਂ ਕਰਨੇ ਪੈਣੇ ਨੇ। ਬੱਚਿਆਂ ਕੋਲੋਂ ਵੀ ਕਰਵਾਣੇ ਪੈਣੇ ਨੇ ਬਾਹਰੋਂ ਆਉਣ ਬੱਚੇ ਉਹਨਾਂ ਨੂੰ ਕਹੋ ਪਹਿਲੇ ਹੱਥ ਧੋਵੋ ਤੋਂ ਕਿਉਂਕਿ ਸਾਨੂੰ ਪਤਾ ਨੀ ਲੱਗਦਾ ਜਾਣੇ ਅਣਜਾਣੇ ਚ ਸਾਡੇ ਹੱਥ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
ਅਹ ਕਿਤੇ ਨਾ ਕਿਤੇ ਲੱਗ ਜਾਂਦੇ ਨੇ, ਔਰ ਉਹ ਜੋ ਕੀਟਾਣੂ ਹੁੰਦੇ ਨੇ ਸਾਨੂੰ ਵਿਖ ਨਹੀਂ ਪਾਉਂਦੇ ਕਿ ਸਾਡੇ ਹੱਥ ਤੇ ਕੀਟਾਣੂ ਹੈਗੇ ਨੇ ਹਨਾ ਇਸ ਇਸੇ ਕਰਕੇ ਸਾਨੂੰ ਆਪਣੇ ਛੱਤਾਂ ਦੀ ਸਫ਼ਾਈ ਦਾ ਬਹੁਤ ਧਿਆਨ ਦੇਣਾ ਚਾਹੀਦਾ। ਕਿਉਕਿ ਦੇਖੋ ਅਗਰ ਜੋ ਖਾਣਾ ਅਸੀਂ, ਸਾਫ਼ ਸਫ਼ਾਈ ਨਾਲ ਬਣਾਵਾਂਗੇ, ਤੇ ਕਿਤੇ -ਨਾ ਕਿਤੇ ਅਸੀਂ ਆਪਣੇ ਪਰਿਵਾਰ ਨੂੰ ਇੱਕ ਬਹੁਤ ਅੱਛਾ ਕਹਿਣਾ ਚਾਹੀਦਾ ਕਿ ਇੱਕ ਅੱਛਾ ਖਾਣਾ ਦੇ ਪਾਵਾਂਗੇ, ਅਗਰ ਅਸੀਂ ਸਾਫ਼ ਸਫ਼ਾਈ ਦਾ, ਧਿਆਨ ਨਹੀਂ ਰੱਖਾਂਗੇ ਬਿਨਾਂ ਹੱਥ ਧੋਏ ਬਣਾਵਾਂਗੇ ਤੇ, ਕਿਤੇ ਨਾ ਕਿਤੇ ਅਸੀਂ ਪਰਿਵਾਰ ਵਾਸਤੇ ਬਿਮਾਰ ਨਵੀਆਂ ਬਿਮਾਰੀਆਂ ਨੂੰ, ਨਿਉਤਾ ਦੇਣਾ ਜਾਂ ਸੱਦਾ ਦੇਣਾ ਕਹਿੰਦੇ ਨੇ,
ਹਾਂਜੀ, ਸਹੀ ਕਹਿੰਦੇ ਪਏ ਉਹ ਜੀ।
ਇਸੇ ਕਰਕੇ, ਬਹੁਤ ਸਾਫ਼ ਸਫ਼ਾਈ ਸਫਾਈ ਰੱਖਣੀ ਚਾਹੀਦੀ, ਜੱਦ ਤੱਕ ਹੋ ਸਕੇ ਸਾਡੇ ਜਾਲੀ ਵਾਲੇ ਗੇਟ, ਹੋਣੇ ਚਾਹੀਦੇ ਆ ਤਾਂ ਕਿ, ਮੱਛਰ ਮੱਖੀਆਂ ਅੰਦਰ ਨਾ ਵੜਨ।
ਜੀ, ਸਹੀ ਕਹਿੰਦੇ ਪਏ ਹੋ, ਬਿਲਕੁਲ ਬੜੀ ਵਧੀਆ ਗੱਲ ਕੀਤੀ ਤੁਸੀਂ, ਸਹੀ ਕਹਿ ਰਹੇ ਹੋ, ਤੇ ਫਿਰ ਮੈਂ ਇਹ ਪੁੱਛਣਾ ਸੀ ਜਿਵੇਂ ਹੁਣ ਨਾ, ਗਰਮੀਆਂ ਦੇਖੋ ਤੁਹਾਨੂੰ ਦੇਖੋ ਅਹ, ਨੋਰਮਲ ਜਿਹੀ ਗੱਲ ਹੈਗੀ ਕਿ, ਜੂਨ ਜੁਲਾਈ ਚ ਗਰਮੀ ਹੁੰਦੀ ਹੁੰਦੀ ਹੈ ਪਰ ਇਨਸਾਨ ਪਰ ਇਨਸਾਨ, ਹਰ ਸਾਲ ਕਹਿੰਦਾ ਕਿ ਇਸ ਵਾਰ ਪਿਛਲੇ ਸਾਲ ਤੋਂ, ਜ਼ਿਆਦਾ ਗਰਮੀ ਪੈ ਰਹੀ ਹੈ, ਮਤਲਬ ਕਿ ਫਿਰ ਮੈਂ ਕੀ ਸਮਝਾ ਮਤਲਬ ਕਿ, ਜੋ ਇਨਸਾਨ ਹੁੰਦਾ ਹੈ, ਉਹ ਪਿਛਲੇ ਸਾਲ, ਦੀ ਗਰਮੀਆਂ ਭੁੱਲ ਜਾਂਦਾ ਹੈ ਤੇ ਫੇਿਰ ਜਦੋਂ, ਨਵਾਂ ਸਾਲ ਲੱਗਦਾ ਤਾਂ ਉਹ ਕਹਿੰਦਾ, ਜਾ ਇਸ ਸਾਲ ਦੀ ਗਰਮੀ ਜਿਆਦਾ ਪਰ ਪੈ ਰਹੀ ਹੈ, ਵੇਖੋ ਗਰਮੀ ਜ਼ਿਆਦਾ ਪਵੇ ਤੇ ਫੇਰ ਕਈ ਲੋਕਾਂ ਦੀ, ਡੈਥ ਵੀ ਹੋ ਜਾਂਦੀ ਹੈ ਉਹ ਸਰਦੀਆਂ ਚ ਵੀ ਹੋ ਜਾਂਦੀ ਹੈ, ਬਾਰਿਸ਼ਾਂ ਚ ਵੀ, ਹੋ ਜਾਂਦਾ ਹੈ ਮਤਲਬ ਕਿ ਉਹ ਇਨਸਾਨ ਹਮੇਸ਼ਾ, ਪਰੇਸ਼ਾਨ ਹੀ ਰਹਿੰਦਾ।
ਜੀ ਲੇਕਿਨ ਦੇਖੋ ਜੀ, ਅਹ ਹਰ ਮੌਸਮ ਦਾ ਆਣਾ ਜ਼ਰੂਰੀ ਹੈ ਬਾਕੀ ਦੇਖੋ ਕਿ, ਜੋ ਫ਼ਸਲਾਂ ਐਸੀਆਂ ਨੇ ਸਾਡੀਆਂ, ਜੋ ਸਿਰਫ ਸਾਨੂੰ ਗਰਮੀ ਚ ਹੀ ਮਿਲ ਪਾਦੀਆਂ ਨੇ, ਕਈ ਫਸਲਾ ਜੋ ਐਸੀਆਂ ਨੇ, ਜੋ ਸਾਨੂੰ ਸਰਦੀਆਂ ਚ ਹੀ ਮਿਲ ਪਾਉਂਦੀਆਂ ਨੇ, ਅਗਰ ਸਾਗ ਵਗੈਰਾ ਸਰਸੋਂ ਦਾ ਤੁਸੀਂ ਗਰਮੀਆਂ, ਸਿਖਾਓਗੇ ਤਾਂ ਉਹ ਤੁਹਾਨੂੰ ਟੇਸਟ ਨਹੀਂ ਦੇਵੇਗਾ, ਉਹ ਤੁਹਾਨੂੰ ਗੁਣ ਵੀ ਨਹੀਂ ਦੇਵੇਗਾ, ਆਪਣੇ ਜੋ ਉਹ ਗੁਣ, ਤੁਹਾਨੂੰ ਸਰਦੀਆਂ ਚ ਦੇਗਾ
ਹਮ ਨਹੀਂ ਦੇਗਾ
ਹਨਾ ਕਿਉਂਕਿ ਫਿਰ ਉਹੀ ਹੈ, ਇਨਸਾਨ ਤੇ ਆਪਣੀ ਜਗ੍ਹਾ ਸਹੀ ਹੈ ਕਿ, ਗਰਮੀ ਨਹੀਂ ਆਉਣੀ ਚਾਹੀਦੀ ਆ ਲੇਕਿਨ, ਕੁਦਰਤ ਨੇ ਬਹੁਤ ਸੋਚ ਸਮਝ ਕੇ, ਫੈਸਲੇ ਕੀਤੇ ਨੇ ਬਹੁਤ ਸੋਚ ਸਮਝ ਕੇ, ਸਾਨੂੰ ਉਹਨਾਂ ਦੇ ਰਿਕੋਡਿੰਗ ਤਾਨੂੰ ਸਬਜ਼ੀਆਂ ਮਤਲਬ, ਸਬਜ਼ੀਆਂ ਦਿੱਤੀਆਂ ਨੇ, ਉਸੇ ਹਿਸਾਬ ਨਾਲ, ਸਾਨੂੰ ਸਰਦੀਆਂ ਦੇ ਹਿਸਾਬ ਨਾਲ, ਸਰਦੀਆਂ ਦੀਆਂ ਸਬਜ਼ੀਆਂ ਦਿੱਤੀਆਂ ਨੇ,
ਬਿਲਕੁਲ, ਸਹੀ ਕਹਿੰਦੇ ਪਏ ਉਹ
ਹੁਣ ਜੇ ਸਬਜ਼ੀ ਤੁਸੀ ਖਾਓਗੇ ਸਬਜ਼ੀ ਤੇ, ਉਹ ਸਬਜ਼ੀ 'ਚ ਸੁਵਾਦ ਨੀ ਆਏਗਾ
ਨਈ ਆਦੀ- ਨਈ ਆਦੀ ਜੀ
ਕੱਲ ਗੋਭੀ ਆਲੂ ਦੇਖੋਂ, ਮਿਲਦੇ ਰਹੇ ਨੇ ਗੋਭੀ, ਲੇਕਿਨ, ਉਹ ਟੇਸਟ ਨਹੀਂ ਐ ਜੋ ਤੁਹਾਨੂੰ, ਸਰਦੀਆਂ 'ਚ ਟੇਸਟ ਆਂਦਾ, ਐ ਹਨਾ। ਇਏ ਐ, ਕੁਦਰਤ ਬਹੁਤ ਸੋਚ ਸਮਝ ਕੇ, ਕੁਦਰਤ ਨੇ, ਫੈਸਲੇ ਕੀਤੇ ਨੇ, ਬਹੁਤ ਸੋਚ ਸਮਝ ਕੇ ਕੁਦਰਤ ਨੇ ਆਪਣੀ, ਇੱਕ ਸਾਨੂੰ ਜੋ ਉਪਹਾਰ ਬਹੁਤ ਹੀ ਅੱਛੇ ਦਿੱਤੇ ਨੇ, ਕਿ ਅਸੀਂ ਹਰ ਮੌ ਸਮਯ ਦੇ ਵਿੱਚ ਹਰ ਤਰ੍ਹਾਂ ਦਾ ਫਾਇਦਾ ਉਠਾ ਸਕੀਏ।
ਹੂ ਹੂ ਜੀ, ਜਿਵੇਂ ਹੁਣ ਉਹ ਝੋ ਹੰਦੇ ਨੇ ਚੁਕੁੰਦਰ ਹੋ ਗਏ, ਗਾਜਰ ਹੋ ਗਏ ਸਰਦੀਆਂ ਚ ਮਿਲਦੇ ਨੇ। ਵੈਸੇ ਗਰਮੀਆਂ ਚ ਵੀ ਔ ਖਾ ਸੋਕਾ ਗਰਮੀ 'ਚ ਵੀ ਮਿਲ ਜਾਂਦੇ ਨੇ, ਪਰ ਬੰਦਾ ਨਈ ਖਾ ਸਕਦਾ, ਉਹ ਕਿ ਊਲਰੇਡੀ ਬੜੇ ਗਰਮ ਹੁੰਦੇ, ਚੁ ਚੂਕੁੰਦਰ ਤਾਂ ਵੈਸੇ ਹੀ ਬੜਾ ਗਰਮ ਹੁੰਦਾ ਜੇ।
ਹਾਂਜੀ।
ਹੂ ਜੀ।
ਇਹੀ ਐ ਨਾ, ਕਿ ਥੋੜ੍ਹਾ ਜਿਹਾ ਕਿਧਰ ਨਾ ਕਿਧਰੇ ਸਾਨੂੰ ਆਪਣੀ ਕੁਦਰਤ ਨੂੰ ਵੀ ਵੇਖਣਾ ਚਾਹੀਦਾ, ਕਿ ਸਾਡੀ ਕੁਦਰਤ ਨੇ ਅਗਰ ਕੁਛ ਫੈਸਲੇ ਕੀਤੇ ਨੇ, ਤੇ ਕੁੱਛ ਸੋਚ ਸਮਝ ਕੇ ਹੀ ਕੀਤੇ ਨੇ ਨਾ।
ਜੀ ਸਹੀ ਕਹਿਦੇ ਜੇ ਔ। ਬਿਲਕੁਲ। ਹੋਰ ਦੱਸੋਂ ਜੀ, ਗਰਮੀ 'ਚ ਤੁਸੀਂ ਫੇਰ ਕਿੱਧਰ ਗਏ ਘੁੰਮਣ ਲਈ? ਵਗੈਰਾ। ਮਤਲਬ ਗਰਮੀਆਂ 'ਚ ਊ ਗਰਮੀਆਂ ਕਹਿ ਰਿਹਾ, ਮਤਲਬ ਕੀ ਜੂਨ ਦੀ ਛੁੱਟੀਆਂ 'ਚ ਤੁਸੀਂ ਫੇਰ ਕਿੱਧਰ ਗਏ ਮ, ਬੱਚਿਆਂ ਨੂੰ ਬੱਚਿਆਂ ਦੇ ਨਾਲ ਫੈਮਲੀ ਦੇ ਨਾਲ।
ਨਨ ਨਈ ਨਈ ਨਈ, ਅਸੀਂ ਕਿਧਰੇ ਨਹੀਂ ਗਏ, ਅਸੀਂ ਆਪਣੇ ਘਰ ਹੀ ਸੀ ਕਿਉਂਕਿ ਥੋੜ੍ਹਾ ਇਹ ਵੇ ਗਰਮੀਆਂ ਦੇ ਵਿੱਚ ਨਾ ਥੋੜਾ ਨਿਕਲਣਾ ਵੀ ਬੱਚੇ ਜ਼ਿਆਦਾ ਪਸੰਦ ਨੀ ਕਰਦੇ। ਤੇ ਛੋਟੇ ਛੋਟੇ ਬੱਚੇ ਹੋਣ ਤੋ ਔ ਜ਼ਿਆਦਾ ਜਿੱਦ ਕਰਦੇ ਨੇ, ਹੁਣ ਸਾਡੇ ਬੱਚੇ ਵਿਆਹੇ ਗਏ। ਵੱਡੇ ਹੋ ਗਏ ਤੇ ਇਤਨਾ ਕੋਈ ਨੀ ਕਰਦਾ, ਕਿ ਜਾਣਾ ਜ਼ਰੂਰੀ ਐ, ਲੇਕਿਨ ਹਾਂ ਇਹ ਵ ਚ ਚੱਕਰ ਮਾਰ ਆਦੇ ਨੇ ਬੱਚੇ ਆਪਣੇ ਆਪ ਜਾ ਕੇ ਆਪਣੇ, ਜਾਨ ਲਾਇਕ ਹੈਗੇ ਨੇ ਚਲੇ ਜਾਂਦੇ ਨੇ। ਜਦੋਂ ਉਹਨਾਂ ਦਾ ਮਨ ਕਰਦੇ ਚੱਕਰ ਮਾਰ ਆਦੇ ਨੇ।
ਬਿਲਕੁਲ ਬਿਲਕੁਲ। ਦੇੇਖੋ, ਜਿੱਥੇ ਮੈਂ ਰਹਿੰਦਾ ਵਾਂ ਤੇ ਮੇਰੇ ਘਾਰ ਦੇ ਕੋਲ ਮਤਲਬ ਕਿ ਮੇਰੇ ਸ਼ਹਿਰ ਦੇ ਕੋਲ ਨਾ ਮਸੂਰੀ ਸ਼ਿਮਲਾ ਮਤਲਬ ਕਿ ਸੀ, ਡੇਢ ਸੌ ਦੋ ਸੌ ਕਿਲੋਮੀਟਰ ਵੀ ਆ ਸੀ, ਇਤਨਾ ਹੀ ਹੈਗਾ ਬਸ, ਠੀਕ ਐ ਜੀ, ਪਰ ਅਸੀਂ ਤਾਂ ਵੀ ਨੀ ਗਏ, ਕਿਉਂ ਨੀ ਗਏ ਕਿਉਂਕਿ ਵੇਖੋ, ਮਨਸੂਰੀ 'ਚ ਗਰਮੀਆਂ ਦੀ ਛੁੱਟੀਆਂ 'ਚ ਇੱਕ ਇੱਕ ਰਾਤ ਦਾ ਕਮਰਾ ਦੱਸਾਂ ਕਿੰਨੇ ਰੁਪਏ ਦਾ ਸੀ, ਅੱਠ ਤੋਂ ਲੈ ਕੇ ਦਸ ਹਜ਼ਾਰ ਰੁਪਏ ਦਾ। ਇੱਕ ਰਾਤ ਦਾ।
ਜੀ।
ਹਾਂਜੀ, ਤੇ ਫਿਰ ਅਗਰ ਦੇਖੋਂ ਅਗਰ ਜਾਣਾ ਹੀ ਐ ਘੁੰਮਣ ਲਈ ਤੇ ਫੇਰ ਤੁਸੀਂ ਮਤਲਬ ਕਿ ਜੂਨ ਜੁਲਾਈ ਦੇ ਆਖਰੀ 'ਚ ਜੁਲਾਈ ਦੇ ਆਖਰੀ ਚ' ਜਾਓ। ਕਿਉਂ ਜੀ, ਵੇਖੋ ਠੀਕ ਐ, ਛੁੱਟੀਆਂ ਪੇਦੀਆਂ ਨੇ ਪਰ ਇਤਨਾ ਖਰਚਾ ਕਿਉਂ ਕਰਨਾ, ਮਤਲਬ ਕਿ ਇੱਕ ਰਾਤ ਦਾ ਕਮਰੇ ਦਾ ਖਰਚਾ ਅੱਠ ਅਠ, ਦਸ ਦਸ ਹਜ਼ਾਰ ਰੁਪਏ ਤਾਂ ਬਹੁਤ ਜ਼ਿਆਦਾ ਹੈਗਾ, ਹੂੰ।
ਜੀ ਜੀ ਦੇਖੋਂ ਫਿਰ ਉਹ ਵੀ ਹੁੰਦਾ ਨਾ ਦੇਖੋਂ, ਉਹਨਾਂ ਨੇ ਵੀ ਪੂਰੇ ਸਾਲ ਚ ਏਹੀ ਦਿਨਾਂ ਦੇ ਵਿੱਚ ਥੋੜਾ ਕਾਮਣਾ ਹੁੰਦਾ ਐ। ਹੈਨਾ, ਹਰ ਦੇਖੋਂ ਹਰ ਬੰਦੇ ਦੀ ਇੱਕੋ ਹੁੰਦਾ ਐ, ਕਿ ਉਹਨਾਂ ਨੇ ਵੀ ਪੂਰੇ ਸਾਲ ਇਤਨੇ ਉਹਨਾਂ ਕੋਲ ਨਈ ਆ ਪਾਉਂਦੇ ਇਨਸਾਨ, ਜਿਤਨੇ ਇਹਨਾਂ ਮੌਸਮਾਂ 'ਚ ਆ ਪਾਉਂਦੇ ਨੇ। ਤੇ ਉਹਨਾਂ ਨੇ ਵੀ ਦੇਖੋਂ, ਕਿਧਰੇ ਨਾ ਕਿਧਰੇ ਉਹਨਾਂ ਨੇ ਵੀ ਆਪਣਾ ਰੁਜ਼ਗਾਰ ਦੇਖਣਾ ਐ ਹਨਾ।
ਜੀ ਜੀ, ਪੂਰੇ ਸਾਲ 'ਚ ਇੱਕ ਹੀ ਵਾਰ ਸੀਜਨ ਲੱਗਦਾ ਇਹਨਾਂ ਦਾ।
ਹਾਂਜੀ, ਫੇਰ ਉਹ ਦੇਖੋਂ ਐ ਤੇ ਉਹਨਾਂ ਦਾ ਵੀ ਹੱਕ ਬਨਦਾ। ਕਿ ਥੋੜਾ ਬਹੁਤ ਉਹ ਵੀ ਸਾਡੇ ਕੋਲ ਕਰਦੇ ਨੇ ਕਿ ਅਸੀਂ ਥੋੜ੍ਹਾ ਬਹੁਤ ਅਸੀਂ ਵੀ ਕਮਾਈ ਹੈ ਚਲੀਏ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ ਨੈਕਸਟ ਟਾਈਮ ਐਸੇ ਹੀ ਟੋਪਿਕ ਤੇ ਗੱਲ ਕਰਾਂਗੇ
ਜੀ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਓਕੇ